ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ? ਵਧੀਆ ਜੀ ਸਤ
ਬਸ ਪੁੱਛ ਨਾ ਬੜੀ ਘੱਟ ਆ ਰਹੀ ਹੈ ਮੈਨੂੰ। ਤੁਸੀਂ ਯ ਥੋੜਾ ਆਪਣਾ ਵੇਖ ਦੇਖੋ ਵੋਲਯੁਮ ਥੋੜਾ ਵਧਾ ਕੇ ਤੁਹਾਡਾ
ਇੱਕ ਮਿੰਟ ਹੋਲਡ ਕਰੋ।
ਹਾਂ ਕਿਉਂਕਿ ਤੁਹਾਡੀ ਆਵਾਜ਼ ਨਾ ਮੈਨੂੰ ਬਹੁਤ ਹੀ ਅਵਾਜ ਫੁੱਲ ਵੇ ਤੇ ਸ਼ਾਇਦ ਫਿਰ ਮੈਨੂੰ ਹੀ ਕੁਛ ਹੋਰ ਤੇ ਚਲੋ ਤੁਹਾਡ ਤਾਂ
ਹਾਂਜੀ ਹਾਂਜੀ
ਹਾਂ ਹਾਂਜੀ ਹਾਂਜੀ
ਚਲੋ ਫਿਰ ਸਹੀ ਹੈ ਸਮਝ ਸਮਝ ਸਮਝ ਅਨੀ ਚਾਹੀਦੀ ਹੈ। ਚਾਹੀਦੀ ਹੈ ਗੱਲ ਹਾਂਜੀ ਬੱਚੇ ਸਹੀ ਨੇ ਗੱਲ ਸਮਝ
ਹਾਂਜੀ ਬਿਲਕੁਲ ਠੀਕ ਕਹਿੰਦੇ ਪਏ ਉਹ। ਕੰਮ ਸਿਗਾ ਤੁਹਾਡੇ ਨਾਲ ਮੈਂ ਤਦੋਂ ਫੋਨ ਕੀਤਾ। ਕਿ ਕੀਤਾ ਮੈਂ ਕਿ ਨ ਹੈਗਾ ਹੈ ਮੈਂ ਬਸ ਕੁਛ ਨੀ ਪਸ ਤੇ ਇਸ ਵਿੱਚ
ਅੱਛਾਅੱਛਾ ਹਾਂਜੀ ਹਾਂਜੀ
ਮੁ ਨਾ ਬਲਕ ਦੇਓ ਹਮ
ਮਲਾਈ ਕੋਫਤਾ ਤਾਂ ਬਈ ਇਹ ਨਾ ਮੈਨੂੰ ਚੰਗੀ ਤਰ੍ਹਾਂ ਨੀ ਆਉਂਦਾ ਨੀ ਬਣਾਉਣਾ ਜਿਵੇਂ ਮੈਂ ਕੋਫਤਾ ਤਾਂ ਜਰੂਰ ਬਣਾਏ ਨੇ ਘਿਏ ਦੇ ਮਲਾਈ ਕੋਫਤਾ ਪਤਾ ਨੀ ਬਾਕੀ ਨੋਰਮਲ ਚੀਜ਼ਾਂ ਜਿਵੇਂ ਬ੍ਰੈਡ ਪੀਜ਼ਾ ਉਹ ਦੱਸਦਾ ਬ੍ਰੈਡ ਪੀਜ਼ਾ ਕਿਆ ਬਣਾਣਾ
ਬਿਲਕੁਲ ਬਿਲਕੁਲ ਨਾ ਹੋਗਾ ਤੁਸੀਂ ਸਨੈਕਸ ਨੇ ਸ਼ਾਮੀ ਤੇ ਉਹ ਵੀ ਪੁੱਛਣੇ ਸੀ ਤੇ ਕੋਈ ਦਸਦੋ
ਬਰੈਡ ਬ੍ਰੈਡ ਪੀਜ਼ਾ ਨਾ ਜਿਵੇਂ ਨੋਮਰਮਲ ਜਿਵੇਂ ਤੁਸੀਂ ਮੰਨ ਲਓ ਸਵੇਰੇ ਅਗਰ ਬੱਚੇ ਨੂੰ ਸਕੂਲ ਚ ਦੇਣਾ ਹੋਏ ਬਣਾ ਕੇ ਤੇ ਉਹਦੇ ਚ ਜ਼ਿਆਦਾ ਟਾਈਮ ਨੀ ਲੱਗਦਾ ਤੁਸੀਂ ਬਣਾ ਕੇ ਦੇ ਸਕਦੇ ਹੋ ਬ੍ਰੈਡ ਪੀਜ਼ੇ ਨੂੰ
ਬਣ ਜਾਂਦਾ ਹੈ ਮੈਂ ਆਪਣੀ ਕੁੜੀ ਨੂੰ ਬਣਾ ਕੇ ਦਿੰਦੀ ਹ ਨਾ ਇਸ ਕਰਕੇ ਹਮ ਤੁਸੀਂ ਨਾ ਪਹਿਲਾਂ ਕੀ ਕਰਨਾ ਹੈ ਪਹਿਲਾਂ ਹਾਂਜੀ ਪਹਿਲਾਂ ਤੁਸੀਂ ਨਾ ਸੂਜੀ ਲੈਣੀ ਹੈ ਇੱਕ ਭਾਂਡੇ ਚ ਠੀਕ ਹੈ ਇੱਕ ਡੋਂਘਗੇ ਵਿੱਚ ਜਿਵੇਂ ਜਿਵੇਂ ਤੁਸੀਂ ਸੂਜੀ ਸੂਜੀ ਯੂਜ ਕਰਨੀ ਆ ਉਹ ਇੱਕ ਭਾਂਡੇ ਚ ਪਾਲੋ ਠੀਕ ਹੈ ਉਹਦੇ ਚ ਫੇਰ ਨਾ ਤੁਸੀਂ ਤਿੰਨ ਚਾਰ ਚਮਚ ਮ ਚਮਚੇ ਮਲਾਈ ਮਲਾਈ ਦੇ ਪਾ ਕੇ ਉਹਨੂੰ ਐਡ ਕਰ ਦਿਉ ਠੀਕ ਹੈ ਫਿਰ ਤੁਸੀਂ ਉਹਦੇ ਵਿੱਚ ਅਹ ਨਮਕ ਪਾਵੋ ਨਮਕ ਨਮਕ ਪਾਓ ਜਵੈਨ ਪਾਓ ਅਤੇ ਉਸ ਤੋਂ ਬਾਅਦ ਜੇ ਗਰਮ ਮਸਾਲਾ ਪਿਆ ਘਰ ਉਹ ਪਾਾਲੋ ਗਰਮ ਮਸਾਲਾ ਪਾ ਲਉ ਅਤੇ ਉਸ ਤੋਂ ਇਲਾਵਾ ਤੁਸੀਂ ਅਹ ਸੁੱਕਾ ਧਨੀਆ ਪਾ ਸਕਦੇ ਹੋ ਧਨੀਆ ਪਾ ਸਕਦੇ ਹੋ ਫੇਰ ਚੰਗੀ ਤਰ੍ਹਾਂ ਉਹਨੂੰ ਉਹਨੂੰ ਰਲਾ ਲੋ ਪੂਰੇ ਪ ਪੂਰੇ ਪੋਰਸ਼ਨ ਨੂੰ ਠੀਕ ਹੈ ਡਲਾ ਕੇ ਫਿਰ ਤੁਸੀਂ ਉਹਦੇ ਵਿੱਚ ਬਰੀਕ ਬਰੀਕ ਪਿਆਜ਼ ਕੱਟ ਕੇ ਪਾਉਣੇ ਨੇ ਬਰੀਕ ਟਮਾਟਰ ਪਾਣੇ ਨੇ ਬਰੀਕ ਪਾਣੀ ਹੈ ਸ਼ਿਮਲਾ ਮਿਰਚ ਤੁਸੀਂ ਨਿੱਕੇ ਨਿੱਕੇ ਗੋਭੀ ਕੱਟ ਕੇ ਵੀ ਪਾ ਸਕਦੇ ਹੋ ਯਾ ਫਿਰ ਤੁਸੀਂ ਉਹਦੇ ਮਟਰ ਮਟਰ ਪਾ ਸਕਦੇ ਹੋ ਠੀਕ ਹੈ ਜਿੰਨੀਆਂ ਵੀ ਜਿੰਨੀਆਂ ਵੀ ਸਬਜ਼ੀਆਂ ਨੇ ਉਹ ਤੁਸੀਂ ਸਾਰੇ ਕੱਟ ਕੱਟ ਕਿਨਾ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਲਾ ਦੋ ਠੀਕ ਹੈ ਚੰਗੀ ਤਰ੍ਹਾਂ ਰਲਾਓਗੇ ਤੇ ਜਿੰਨਾ ਨਮਕ ਪਾਇਆ ਮਿਰਚ ਮਚ ਪਾਈਆਂ ਹਰੀਆਂ ਕਾਲੀ ਮਿਰਚ ਪਾਈਏ ਉਹ ਸਭ ਤਰ੍ਹਾਂ ਮਿਕਸ ਹੋ ਜਾਏਗੀ ਇਹ ਸਭ ਕਰਕੇ ਤੁਸੀਂ ਫਿਰ ਉਹਨੂੰ ਸਾਈਡ ਤੇ ਰੱਖਦੇ ਨੇ ਠੀਕ ਹੈ ਤੁਸੀਂ ਉਹਦੇ ਵਿੱਚ ਥੋੜਾ ਦੁੱਧ ਵੀ ਐਡ ਕਰ ਸਕਦੇ ਹੋ ਕਰਨਾ ਚਾਹੋ ਅਗਰ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਬ੍ਰੈਡ ਲੈਣੇ ਨੇ ਠੀਕ ਏ ਲੈ ਕੇ ਇੱਕ ਚਮਚ ਦੇ ਨਾਲ ਨਾ ਜ ਇੱਕ ਚਮਚ ਭਰਿਆ ਇੱਕ ਚਮਚ ਲੈ ਕੇ ਬ੍ਰੈਡ ਦੇ ਉੱਪਰ ਪਰ ਤੁਸੀਂ ਪੂਰਾ ਚੰਗੀ ਤਰ੍ਹਾਂ ਲਗਾਉਣਾ ਹੈ ਹਾਂ ਬਰੈਡ ਦੇ ਉੱਪਰ ਪੂਰਾ ਚੰਗੀ ਤਰ੍ਹਾਂ ਸਜਾਣਾ ਉਹਨੂੰ ਠੀਕ ਹੈ ਉਸ ਸਬਜ਼ੀਆਂ ਸੁਣ ਲਓ ਕਿ ਕੀ ਪੈਣਾ ਸ਼ਿਮਲਾ ਮਿਰਚ ਪਏਗੀ ਮਟਰ ਪਏਗੀ ਬੀਨਸ ਹੀ ਪਾ ਸਕਦੇ ਹੋ ਗੋਭੀ ਵੀ ਪਾ ਸਕ ਕਰਦੇ ਹੋ ਜਿੰਨੀਆਂ ਵੀ ਸਬਜ਼ੀਆਂ ਤੁਸੀਂ ਖਾਂਦੇ ਹੋ ਉਹ ਸਭ ਕੱਟ ਕੇ ਸਕਦੇ ਹੋ ਗਾਜਰ ਹੀ ਪਾ ਸਕਦੇ ਹੋ ਹਾਂ ਹਾਂ ਇੰਨਾ ਕੁਛ ਐਡ ਕਰ ਲੋ ਮਰਜ਼ੀ
ਜਿਵੇਂ ਤੁਸੀਂ ਦੱਸ ਰਹੇ ਹੋ ਨਾ
ਮਟਰ ਮਟਰ ਪਾ ਲਉ ਜਾਂ ਬੀਨਸ ਪਾ ਲਓ ਕੱਟ ਕੱਟ ਕੇ ਲੇਕਿਨ ਇੱਕ ਦਮ ਭਾਰੀ ਇੱਕ ਕੋਈ ਵੱਡੇ-ਵੱਡੇ ਨੀ, ਤੇ ਉਹਨੂੰ, ਜਦ ਬਰੈਡ ਲੈ ਕੇ ਨਾ ਉਹਨੂੰ ਉਹਨੂੰ ਚੰਗੀ ਤਰ੍ਹਾਂ ਬ੍ਰੈਡ ਬ੍ਰੈਡ ਤੇ ਲ ਇੱਕ ਨਾ ਇੱਕ ਵਾਰ ਇੱਕ ਥਾਲੀ ਤਿਆਰ ਕਰ ਲੋ ਜੇ ਤੁਸੀਂ ਸੱਤ ਤਦ ਬ੍ਰੈਡ ਇਕੱਠੇ ਬਣਾ ਕੇ ਮਤਲਬ, ਪੇਸਟ ਲਗਾ, ਕੇ ਉਹਨੂੰ ਰੱਖ ਦੋ ਸਹੀ ਹੈ। ਫੇਰ ਦ ਦਾ ਜੋ ਤੁਹਾਡਾ ਨੋਨ ਸਟਿਕ ਪੈਨ ਹੁੰਦਾ ਹੈ ਨੋਨ ਸਟਿਕ ਤਵਾ ਹੁੰਦਾ ਹੈ, ਉਹ ਤਵੇ ਤੇ ਰੱਖ ਰੱਖੋ ਉਹ ਗੈਸ ਤੇ ਰੱਖੋ ਨੋਨ ਸਟਿਕ ਤਵੇ ਨੂੰ ਠੀਕ ਹੈ ਤੇ ਉਸ ਤੋਂ ਬਾਅਦ, ਹਾਂ,
ਪਏਗਾ ਹਨਾ।
ਲਾਣਾ ਜਿਆਦਾ ਲਗਾਣਾ ਜੇ ਥੋੜਾ ਲਣਾ ਓਗੇ ਤੇ ਉਦੇ ਚਾਂਸ ਹੋਣਗੇ ਸ਼ਾਇਦ ਚਿ ਪਕ ਜਾਣ ਹਾਂ। ਮਤਲਬ ਇੱਕ ਚਮਚ ਪੂਰਾ ਲੈ ਕੇ ਨਾ, ਇੱਕ ਇੱਕ ਡੇਢ ਚਮਚ ਲੈ ਕੇ ਤੁਸੀਂ ਪੂਰਾ ਤਵੇ 'ਤੇ ਫੈਲਾ ਦੋ, ਫਿਰ ਤੁਸੀਂ-ਤੁਸੀਂ ਜੋ ਬ੍ਰੈਡ ਜਿ ਜੋ ਜਿਹੜਾ ਜਿਹੜੇ ਪਾਸੇ ਤੁਸੀਂ ਬ੍ਰੈਡ ਤੇ ਪੇਸਟ ਲਗਾਈ ਏ ਬਣਾ ਕੇ ਸੂਜੀ ਦੀ ਉਹਨੂੰ, ਉਹਨੂੰ ਪੁੱਠਾ ਰੱਖਣਾ ਹੈ, ਸਿੱਧਾ ਨਹੀਂ ਜਿਹੜਾ ਪੋਰਸ਼ਨ ਤੁਸੀਂ ਲਗਾਇਆ ਵੇ ਨਾ, ਸੂਜੀ ਦਾ, ਔਈ ਓ ਪੋਰਸ਼ਨ ਤੁਸੀਂ ਤਵੇ ਤੇ ਰੱਖਣਾ,
ਸਮਝ ਲੋ ਉਹ ਥੋੜ੍ਹਾ ਫਰਾਈ ਹੋਏਗਾ, ਨਾ ਉਹਦੇ ਵਿੱਚ ਹਾਂ-ਹਾਂ ਠੀਕ ਹੈ ਠੀਕ,
ਪੁੱਠਾ ਰੱਖਣਾ ਚਾਰ-ਚਾਰ ਬ੍ਰੈਡ ਕੱਠੇ-ਕੱਠੇ ਕਰ ਕੇ, ਰੱਖ ਦੇਵੋ ਤੇ ਥੋੜੇ ਤੇ ਗੈਸ ਚ ਉਹ ਕਿਵੇ ਉਹ ਫਲੇਮ ਓਹਦੀ ਤੇਜ਼ ਨਾ ਹੋਏ। ਫਲੇਮ ਘੱਟ ਹੋਏ ਤੇ ਤੇਜ਼ ਕਰਦੋਗੇ ਤੇ ਫਿਰ ਸੜ ਜਾਏਗਾ, ਫਾਇਦਾ ਨਹੀਂ, ਤੁਹਾਡੀ ਖਰਾਬ ਜਾਏਗੀ ਹਾਂ ਸੀਮ ਤੇ ਰੱਖੋਗੇ ਤੇ ਨਾਲ, ਨਾਲੇ ਨਾ ਸੀਮ ਤੇ, ਲਾਗ ਕਿ ਉਹ ਨਾ ਜਿਵੇਂ ਇੱਕ ਇੱਕ ਨਾ ਮੈਸ਼ਰ ਹੁੰਦਾ ਵ ਜਿਹਦੇ ਨਾਲ ਸਬਜ਼ੀਆਂ ਮੈਸ਼ ਕਰਦੇ ਨੇ ਉਹਦੇ ਨਾਲ ਹਲਕਾ ਹਲਕਾ ਹਲਕਾ ਦਬਾ ਪਾਣਾ, ਬ੍ਰੈਡ ਤੇ ਹਲਕਾ- ਹਲਕਾ। ਇੱਕਦਮ। ਦੱਸ ਕੇ ਨਹੀਂ, ਉਹ ਸਹੀ ਨਹੀਂ ਰਹੇਗਾ। ਹ ਹਲਕਾ ਲ ਕ ਦਵਾਬ ਪਾਣਾ ਤੇ ਜੇ ਤੁਹਾਨੂੰ ਅਗਰ ਲੱਗੇ ਲੱਗੇ ਕਿ ਭਗਦਾ ਪਿਆ ਤੇ ਮਾੜਾ- ਮਾੜਾ ਚਮਚ, ਚਮਚ ਲ ਨਾਲ ਘਿਓ ਲੈ ਕੇ ਨਾ, ਉਹ ਸਾਈਡ ਦਾ ਹਲਕਾ-ਹਲਕਾ ਪਾਈ ਜਾਣਾ, ਫੇਰ ਜੇ ਤੁਹਾਡੇ ਕੋਲ ਘਰ- ਘਰ ਤੁਹਾਡੇ ਕੋਲ ਚਿਮਟਾ ਹੋਏਗਾ, ਰੋਟੀ ਜਿਦੋਂ ਬਣਾਂਦੇ ਤੁਸੀ ਹਾਂ, ਉਹ ਰੋ ਉਹ ਚਿਮਟੇ ਨਾਲ ਹਲਕਾ-ਹਲਕਾ, ਅੰਦਰ- ਅੰਦਰ ਨਾ ਉਹਨੂੰ ਵੇਖਣਾ ਹੈ ਕਿ ਜ ਬ੍ਰੈਡ ਥੱਲੇ ਲੱਗ ਤੇ ਨੀ ਰਹੇ। ਤੇ ਉਹਨੂੰ ਥੋੜੇ ਦੇਰ ਬਾਅਦ, ਉਹਦਾ ਪਾਸਾ ਪਰ ਦੇਣਾ ਫਿਰ ਜਿਦਾਂ, ਜਦੋਂ- ਜਦੋਂ ਅਗਲਾ ਵਾਲਾ ਪਾਸਾ ਥੋੜਾ ਜ ਕ੍ਰਿਸ-ਕ੍ਰਿਸਪੀ ਹੋ ਜੇ। ਹਾਂ, ਹਾਂ।
ਮੈਂ ਵੀ ਬਣਾਂਦੀ ਆ ਮੈਂ
ਫਿਰ ਤੋਂ- ਫਿਰ ਤੋਂ, ਉ ਹਾਂ, ਹਾਂ।
ਹਾਂ, ਤੁਸੀਂ ਮੈਨੂੰ ਜਿੱਦਾਂ ਮੈਂ ਸਾਰੇ, ਸਾਰੀਆਂ ਸ ਸਬਜ਼ੀਆਂ ਨੀ ਪਾਂਦੀ, ਸਮਝ ਗਈ ਜੀ।
ਵੀ ਹੋ ਜਾਏ, ਉਹਨੂੰ- ਉਹਨੂੰ ਫਿਰ ਤੋਂ, ਫਿਰ ਤੋਂ ਕੀ ਉਹ ਪੋਸ਼ਣ ਕਰ ਦੋ ਹਾਂ,
ਤੇ ਉਹੀ ਨਾ ਤੁਸੀਂ,
ਜਿੱਦੋਂ,
ਜਿਵੇਂ ਸਾ ਠੀਕ ਮੈਂ ਕਦੀ ਇਸ ਹਿਸਾਬ ਨਾਲ ਨੀ,
ਹਾਂ, ਤੁਸੀਂ ਇਸ ਵਾਰ ਨਾ ਬਣਾ ਕੇ, ਵੇਖਣਾ ਹੋਰ ਬੜਾ ਸਵਾਦ ਆਉਂਦਾ ਹੈ, ਅਜੇ ਦਾ ਬਣਿਆ ਹੋਇਆ,
ਜੀ ਹਾਂ,
ਫੇਰ ਤੁਸੀਂ ਤੁਸੀਂ ਵਾਰ ਵਾਰ ਫਿਰ,
ਪਾਇਆ।
ਹੂੰ, ਤੁਸੀਂ ਹ ਵਾਰੀ ਵਾਰੀ ਸਾਰੇ ਜਿੰਨੇ ਵੀ, ਤੁਸੀਂ ਬ੍ਰੈਡ ਲਗਾਏ ਨੇ ਉਹ ਸਾਰੇ ਇਸੇ ਤਰੀਕੇ ਨਾਲ, ਕਰ ਲੈਣਾ। ਲੇਕਿਨ ਜਦ ਤੱਕ ਨਾ, ਦੋ ਸਾਈਡ ਕ੍ਰਿਸਪੀ ਨਾ ਹੋਏ ਮਜ ਮਜਾ ਨੀ ਆਂਦਾ ਖਾਣ ਦਾ, ਇੱਕ ਸਾਈਡ ਕ੍ਰਿਸਪ ਗਈ ਨਹੀਂ ਹੋਈ ਇੱਕ ਥੋੜੀ ਚਿੱਟੀ ਜਹੀ ਰਹਿ ਗਈ। ਤੇ ਫਿਰ ਉਹ ਹਾਂ-ਹਾਂ ਫਿਰ ਉਹ ਮਜ਼ਾ ਨੀ ਆ ਤਾਂ,
ਦੋਨੋ ਸਾਈਡ ਪੇ ਹਾਂ-ਹਾਂ,
ਜਦੋਂ ਮੈਂ-ਮੈ ਸਿੱਖਿਆ ਬਣਾਨਾ ਮੈਂ ਕਈਆਂ ਨੂੰ ਖਵਾਇਆ ਤੇ ਹਰ ਇੱਕ ਦਾ ਮਤਲਬ ਇਹ ਆਇਆ ਕਿ ਤੁਸੀਂ ਕਿਸ ਤਰਾ ਬਣਾਦੇ ਤੁਸੀਂ ਕੀ ਕੀਤਾ ਐ ਹੁਣ ਆਪਣੀ, ਆਪਣੀ ਬੇਟੀ ਨੂੰ ਮੈਂ ਬਣਾ ਕੇ ਦਿੰਦੀ ਆ। ਮੈਂ,
ਜਾਂਦਾ ਬਣਾ,
ਮਨਚੂਰੀਅਨ ਤੇ ਮੈਂ ਹਜੇ ਤੱਕ ਹੱਥ ਨੀ ਪਾਇਆ ਮਨਚੂਰੀਅਨ ਤੇ, ਮੈਂ ਹੁਣ ਬਾ
ਹਾਂ ਹੋਰ ਕੋਈ ਆਸਾਨ, ਕੀਰਾ ਹੂੰ,
ਮੈਂ ਕੋਫਤਾ ਬਣਾ ਲੈਂਨੀ ਆ। ਘੀਏ ਦੇ,
ਕਾਂਜੀ
ਉਹ ਹੀ ਤੁਹਾਨੂੰ ਪਿਛਲੀ ਵਾਰੀ ਜਿਵੇਂ ਤੁਹਾਨੂੰ ਤੁਹਾਨੂੰ ਪਾਓ ਭਾਜੀ ਦੱਸੀ ਸੀ ਮੈਂ ਇਸ ਵਾਰੀ ਆਸਾਨ ਜੀ ਰੈਸਿਪੀ ਪੇ ਮਠਾ ਬਣਾਨੀ ਆ ਜਾਂ ਫਿਰ ਮੈਂ ਬਣਾਉਦੀ ਹਾਂ ਕਠਲ
ਨਹੀਂ ਉਹ ਉਹ ਫਿਰ ਸਨੈਕਸ ਵਿੱਚ ਨਹੀਂ ਆ
ਹਾਂ।
ਜਾਂਦੇ ਨਾ ਵਿੱਚ ਕਾਉਂਟ ਹੁੰਦਾ ਬੈਠਾ
ਹਾਂ। ਇਹ ਯ ਬਣਾਨੀ ਆ ਕ
ਤੂਹੀ ਟਰਾਈ ਕੀਤੇ ਜੇ
ਸਪਰਿੰਗ ਰੋਲ ਤੇ ਨੀ ਟਰਾਈ ਕੀਤੇ ਮੈਂ ਮੈਂ ਪਹਿਲਾਂ ਪਹਿਲਾਂ ਉਹ ਟਰਾਈ ਕੀਤਾ ਸੀਂ ਜਿਵੇਂ ਹੁੰਦਾ ਨਾ ਬ੍ਰੈਡ ਦੇ ਰੋਲ ਬਣਾਏ ਸੀ ਵਿੱਚ ਪਹਿਲਾਂ ਕਦੀ ਹੁਣ ਤੇ ਬਣਾਇਆ ਨੀ। ਬ੍ਰੇ
ਹਾਂ ਅੱਛਾ ਉਹ ਵੀ ਤੁਸੀਂ ਪੂਰੀ ਸਬਜ਼ੀਆਂ ਪਾ ਕੇ ਬਣਾ ਆਲੂ ਹੀ ਭਰੀ ਦੇਵਸੀ ਅਸੀ ਉਹ
ਤੇ ਉਹ
ਇਸ ਤਰ੍ਹਾਂ ਅਸੀਂ ਉਹਦੇ ਵਿੱਚ ਜ਼ਿਆਦਾ ਸਬਜ਼ੀਆਂ ਭੂਣਗੇ ਹਨਾ
ਉਹ ਤਾਂ ਸਿਰਫ ਆਲੂ ਪੈਂਦੇ ਨੇ ਆਲੂ ਵਿੱਚ ਥੋੜ੍ਹੇ ਜਿਹੇ ਪਿਆਜ਼ ਕੱਢ ਕੇ ਪਾ ਦਉ ਅਤੇ ਹਲਕਾ ਦਾ ਅਦਰਕ ਪਾ ਦਿਉ ਅਤੇ ਜਿੰਨੇ ਮਸਾਲੇ ਪਾ ਕੇ ਹਲਕਾ ਤਾਂ ਬ੍ਰੈਡ ਨੂੰ ਮਾੜਾ ਤਜਿਹਾ ਗਿੱਲਾ ਕਰਦੇ ਥੋੜਾ ਥੋੜਾ ਫੇਿਰ ਉਹਨੂੰ ਜਦੋਂ ਸਟੱਫ ਕਰਕੇ ਬ੍ਰੈਡ ਨੂੰ ਫੇਰ ਉਹ ਚੰਗੀ ਤਰ੍ਹਾਂ ਉਹਨੂੰ ਉਹਨੂੰ ਕਰ ਦਿੰਦੇ ਨੇ ਫੇਰ ਉਹਨੂੰ ਫੇਰ ਕੜਾਹੀ ਚ ਵਰ
ਤੇ ਬਣਾਾਨੀ ਆ ਵੈਸੇ ਤੂੰ
ਇਹੰਨਾ ਵੀ
ਡੀਪ ਫਰਾਈ ਕਰੀ ਦਾ ਨਹੀਂ ਪਰ ਮੈਂ ਮੈਂ ਸੋਚ ਮੈਗੀ ਰੋਲ ਟਰਾਈ ਕੀਤੇ।
ਦੀ ਮਿਸ ਦੀ ਸਟਪਿੰਗ ਕਰਦੇ ਆ ਨਾ ਵਿਚ ਉਸੇ ਤਰ੍ਹਾਂ ਦੀ ਸਟਫਿਗ ਕਰਾਂਗੇ ਤੇ ਉਹ ਵੀ ਜ਼ਮੀ ਟਰਾਈ ਕਰਨਾ ਮੈਂ,
ਬਲਕਿ ਮੈਂ ਤਾਂ ਘਰ ਨਾ ਆਪਣੀ-ਆਪਣੀ ਕੁੜੀ ਨੂੰ ਹਾਂ ਮੈਂ ਤਾਂ ਬਰੈਡ ਆ ਆਟੇ ਅਹ ਜੋ ਮੈਗੀ ਹੁੰਦੀ ਆ ਨਾ ਰੋਟੀ ਦੀ ਮੈਂ ਉਹ ਬਣਾ ਕੇ ਖਵਾਈ ਸੀ ਆਪਣੀ ਕੁੜੀ ਨੂੰ, ਦੋ ਰੋਟੀਆਂ ਵ, ਇੱਕ ਰੋਟੀ ਬਣਾ ਕੇ ਨਾ, ਰੋਟੀ ਨੂੰ ਲੰਬੇ-ਲੰਬੇ ਪੀਸ ਨੇ ਕੱਟ ਲਿੱਤਾ ਲੰਬੇ-ਲੰਬੇ ਪਤਲੇ-ਪਤਲੇ ਪੀਸ ਕੱਟ ਲਿਆ ਫਿਰ ਤਾਂ ਗੈਸ, ਤੜਕਾ ਰੱਖ ਕੇ ਜਿੰਨੇ ਸ ਆਦੇ ਨੇ, ਟਮਾਟਰ ਪਿਆਜ਼ ਗ ਗੋਭੀ ਸ਼ਿਮਲਾ ਮਿਰਚ ਟਮਾਟਰ ਪਿਆਜ਼ ਜੋ ਵੀ ਸੀ ਅਦਰਕ ਸਾਰਿਆਂ ਸਾਰਾ ਤੜਕਾ ਲਗਾ ਕੇ ਨਾ ਮੈਂ ਫਿਰ ਜੋ-ਜੋ ਮੈਂ ਨ ਨਿਕੇ-ਨਿਕੇ ਪੀਸ ਕੱਟੇ ਸੀ ਮੈਂ, ਰੋਟੀ ਦੇ ਉਹ ਵਿੱਚ ਪਾ ਤੇ ਉਹ ਇੱਕ ਤਾਂ ਨਾ ਮੈਗੀ ਬਣ ਗਈ। ਆਟਾ ਮੈਗੀ ਬਣ ਗਈ। ਤੇ ਬਹੁਤ,
ਵਧੀਆ ਮੈਂ ਰੈਸਪੀ ਟਰਾਈ ਕਰਾਂਗੀ ਤ ਦੋਨੋ ਥੈਂਕ ਯੂ ਤੁਸੀਂ ਮੈਨੂੰ ਅੱਛੀ ਰੈਸਪੀ, ਦੱਸੀ। ਠੀਕ ਐ ਸਤਿ ਸ੍ਰੀ ਅਕਾਲ ਧਿਆਨ ਰੱਖ
ਔਫ ਔਫ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਬਾਏ। ਬਾਏ,